ਹੈਲੋ
ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕੀ ਹਾਲ ਆ?
ਬਸ, ਵਧੀਆ ਤੁਸੀ ਦੱਸੋ?
ਮੈ ਵੀ ਬਸ ਇੱਥੇ ਸਭ ਵਧੀਆ ਹੈਗਾ, ਹੋਰ ਕੀ ਕਰ ਰਹੇ ਸੀ?
ਅਰੇ ਬਸ ਕੁਛ ਨੀ ਯਾਰ, ਬਸ ਹੁਣੇ ਬਿੱਲ ਭਰ ਕੇ ਹਟਿਆ ਸੀ ਬਿਜਲੀ ਦਾ
ਬਿਜਲੀ ਦਾ ਬਿੱਲ, ਓਕੇ, ਵੈਸੇ ਤਾਂ ਗਰਮੀਆਂ 'ਚ ਬਹੁਤ ਬਿੱਲ ਆਂਦੇ ਆ ਨਾ
ਅਰੇ ਯਾਰ ਮੈਂ ਵੀ, ਬੜਾ ਪਰੇਸ਼ਾਨ ਹੋ ਗਿਆ ਕਿਉਂਕਿ, ਬਿੱਲ ਆਨ ਈ ਬੜਾ ਲੱਗ ਗਿਆ
ਅਹ ਗਰਮੀਆਂ 'ਚ ਆਂਦੇ ਯਾਰ, ਕਿਉਂਕਿ ਏ ਸੀ ਵੇਸੀ ਲੱਗਦੇ, ਉੱਪਰੋਂ ਤੁਹਾਨੂੰ ਪਤਾ ਗਰਮੀ ਕਿੰਨੀ ਪੈ ਰਹੀ ਐ ਉਹਦੇ ਕਰਕੇ, ਤਾਂ ਏ ਸੀ ਬੰਦ ਈ ਨੀ ਹੁੰਦੇ, ਸਾਡੇ 'ਤੇ ਪੂਰਾ ਦਿਨ
ਗਲ ਮਤਲਬ ਕੀ, ਨਾ ਏ ਸੀ 'ਤੇ ਰਿਹਾ ਵੀ ਨੀ ਜਾਂਦਾ
ਉਹੀ ਤੇ ਕਹਿ ਰਹੀ ਏ, ਪੂਰਾ-ਪੂਰਾ ਦਿਨ ਈ ਲੱਗੇ ਰਹਿੰਦੇ ਨੇ ਸਾਡੇ ਘਰ ਤਾਂ, ਪੂਰਾ ਦਿਨ ਲੱਗਿਆ ਰਹਿੰਦਾ, ਮੇਰੀ ਗੁੜੀਆ ਵੀ ਛੋਟੀ ਐ ਨਾ ਉਹ ਤਾਂ ਬਿਲਕੁੱਲ ਨੀ ਰਹਿੰਦੀ, ਉਹ ਥੋੜ੍ਹੀ ਦੇਰ ਬਸ ਮੈਂ ਵੀ ਫਿਰ, ਇੰਨਾ ਨੀ ਮੈਂ ਚਲਾਂਦੀ ਆ ਮੈ ਉਹਨੂੰ, ਟਵੈਂਟੀ ਸਿਕਸ 'ਤੇ ਰੱਖਿਆ ਹੁੰਦਾ ਕਿ, ਚਲ ਇੱਕ ਰੂਮ ਟੈਂਮਪਰੇਚ ਮੇਰਾ ਸੈਟ ਰਹਿੰਦਾ ਪਰ ਚੱਲਿਆ ਪੂਰਾ ਦਿਨ ਈ ਰਹਿਦਾ ਕਿਉਂਕਿ, ਗਰਮੀ ਬਹੁਤ ਐ
ਫ ਬੰਦਾ ਪੂਰੇ ਦਿਨ ਕੰਮ ਤੇ ਕਰੇ, ਫਿਰ ਘਰ ਆ ਕੇ ਏਸੀ ਤੇ ਚਾਈਦਾ ਈ ਐ
ਉਹ ਤਾਂ ਹੈ
ਮੈਂ ਤਾਂ ਸੋ ਮੈਂ ਇੱਕ ਗੱਲ, ਪੁੱਛਣੀ ਸੀ ਵੈਸੇ ਤਾਨੂੰ? ਔਰ ਮੈਂ ਸੁਣਿਆ, ਤੁਸੀਂ ਸੋਲਰ ਪੈਨਲ ਲਗਾਇਆ ਦਾ
ਹਾਂ ਯਾਰ, ਸਾਡੇ ਤੇ ਲੱਗੇ ਹੋਇਆ ਸੋਲਰ ਪੈਨਲ
ਅਰੇ ਮੈਂ ਵੀ ਵੈਸੇ ਸੋਚ ਰਿਯਾ ਸੀ ਲਗਾਣ ਦਾ, ਕਿਉਂਕਿ ਨਾ ਬਿਜਲੀ ਦਾ ਨਾ ਇੱਕ ਤੇ ਬਿਜਲੀਆਂਦੀ ਬੜੀ ਘੱਟ ਏ, ਠੀਕ ਹੈ, ਜਾਂਦੀ ਰਹਿੰਦੀ ਤੇ ਜਦੋਂ ਆਂਦੀ ਵੀ ਏ ਉਦਾ ਵੀ ਬਿੱਲ ਵੜਾ ਆਂਦਾ, ਤੇ ਮੈਨੂੰ ਦੱਸੋ ਕਿਵੇਂ ਏ ਸੋਲਰ ਪੈਨਲ ਦਾ ਕੀ ਸਿਸਟਮ ਬਣਦਾ ਏ, ਕਿ ਸਬ ਕੁਛ ਮਤਲਬ ਖ਼ਰਚਾ ਵਗੈਰਾ, ਯੂਜਸ ਵਗੈਰਾ, ਐਡਵਾਂਟੀੇਜਿਸ, ਡਿਸਐਡਵਾਂਟਜਿਸ
ਹੁੰ ਮੈਂ ਦੱਸਦੀ ਆ ਅਸੀਂ ਤਾਂ ਲਗਾਇਆ ਹੋਇਆ, ਦੇਖੋ ਪਤਾਏ ਕੀ ਪਹਿਲੇ ਤਾਂ ਇਦਾ ਏ ਵੇ ਕਿ ਜਦੋਂ ਤੁਸੀਂ ਇਹਨੂੰ ਲਗਾਓਗੇ ਨਾ, ਪਹਿਲੇ ਤਾਂ ਈਦੀ ਇਨਵੈਸਟਮੈਂਟ ਜੋ ਹੈਗੀ ਹੈ ਨਾ, ਉਹ ਬੋਤ ਜ਼ਿਆਦਾ ਏ
ਹੂੰ
ਸੋਲਰ ਪੈਨਲ ਦੀ, ਬੈਨੀਫਿਟਸ ਹੈਗੇ ਨੇ ਬੈਲੀਫਿਟਸ ਏ ਨੇ ਕਿ ਜਿੱਦਾਂ ਹੁਣ ਤੁਸੀਂ ਕੇ ਰਏ ਔ ਤੁਹਾਡੇ ਇਲੈਕਟ੍ਰੀਸਿਟੀ ਬਿੱਲਸ ਬਹੁਤ ਆ ਰਹੇ ਨੇ, ਤੇ ਉੱਥੋਂ ਤੁਹਾਨੂੰ ਥੋੜਾ ਜਹਾ ਬਚਾਅ ਹੋ ਜਾਏਗਾ ਥੋੜਾ ਜਿਹੇ ਘੱਟ ਹੋ ਜਾਣਗੇ, ਰਿਲੀਫ਼ ਮਿਲੇਗਾ ਕਿਉਂਕਿ ਲਾਈਟ ਤਾਂ ਤੁਆਨੂੰ ਈਜ਼ੀ ਔ ਜਾਏਗੀ ਆਣੀ ਉਸਦੇ ਨਾਲ, ਤੇ ਬਟ ਫੇਰ ਏ ਵੀ ਕਿ ਉਦੇ ਨਾਲ ਨਾਲ ਏ ਵੀ ਏ, ਕਿ ਤੁਆਨੂੰ ਉਦੀ ਇਨਵੈਸਟਮੈਂਟ ਜੇੜੀ ਪੇਲੀ ਵਾਰ ਜਦੋਂ ਤੁਸੀਂ ਲਗਾਣਾ ਆਪਣੇ ਘਰ ਉਹ ਥੋੜ੍ਹੀ ਇਨਵੈਸਟਮੈਂਟ ਜ਼ਾਦਾ ਏ ਫਿਰ ਤੁਆਡੀ ਛੱਤ ਤੇ ਵੀ ਸਪੇਸ ਓਨੀ ਕੁ ਚਾਈਦੀ, ਕਿ ਪੈਨਲਸ ਲੱਗ ਜਾਣ, ਠੀਕ ਹੈ। ਫੇਰ ਉਦੀ ਮੇਨਟੇਨੈਂਸ, ਉਨੂੰ ਮੇਨਟੇਨੈਂਸ ਵੀ ਰੱਖਣੀ ਉਹਦੀ ਕਿ ਉਦੀ ਸਰਵਿਸ ਹੁੰਦੀ ਰਏ ਟਾਈਮ ਟੂ ਟਾਈਮ, ਏ ਨੀ ਕਿ ਆਪਾਂ ਇੱਕ ਵਾਰੀ ਲਗਾ ਕੇ ਛੋੜ ਤਾ ਕਿਉਂਕਿ ਉ ਧੁ ਪ ਬਾਰਿਸ਼ ਸਬ ਯੇ ਵੋ ਉਦੇ ਨਾਲ, ਕੋਈ ਨਾ ਕੋਈ ਖ਼ਰਾਬੀ ਆ ਜਾਂਦੀ ਏ। ਤੇ ਉ ਵੀ ਜੋ ਸਰਵਿਸ ਜੋ ਹੁੰਦੀ ਏ, ਉਹ ਵੀ ਕੋਈ ਮਤਲਬ ਛੋਟੀ ਮੋਟੀ ਨੀ ਹੁੰਦੀ ਸਰਵਿਸ ਵੀ ਉਦੀ ਅੱਛੀ ਖਾਸੀ ਹੋ ਜਾਂਦੀ ਏ ਤੇ ਕਿਉਂਕਿ ਹੁਣ ਮੈਂ ਤੁਆਨੂੰ ਦਸ ਸੱਚੀ ਦਸਾ, ਤੁਸੀਂ ਹੁਣ ਮੇ ਕੋਲ ਪੁੱਛ ਰਹੇ ਔ ਤੇ ਮੈਨੂੰ ਸਈ ਰਾਏ ਦੱਸਾਂਗੀ ਤੁਆਨੂੰ ਮੈਂ ਮਤਲਬ, ਕਨਫਿਊਜ ਨੀ ਕਰਾਂਗੀ ਤੁਆਨੂੰ ਮੈਂ ਉਹਦੇ ਡਰੋਬੈਕਸ ਵੀ ਦੱਸ ਦਾਂਗੀ ਤੇ ਉਦੇ ਬੈਨੀਫਿਟਸ ਵੀ ਦੱਸ ਦਾਂਗੀ, ਕਿ ਤੁਸੀਂ ਫੇਰ ਆਪਣਾ ਬੈਲੇੈਂਸ ਕਰਕੇ, ਤੁਸੀਂ ਦੇਖੋ ਤੁਸੀਂ ਲਗਾਣਾ ਤੇ ਲਗਾ ਲੀੳ। ਹਨਾ, ਤੇ ਈ ਐਵੇਂ ਕਿ ਵਨ ਟਾਈਮ ਇਨਵੈਸਟਮੈਂਟ ਐਂ ਇੱਕ ਵਾਰੀ ਕਰ ਲੋ, ਤੇ ਇਲੈਕਟ੍ਰੀਸਿਟੀ ਬਿਲਸ ਤੁਸੀਂ ਬਚ ਸਕਦੇ ਓ, ਫਿਰ ਏ
ਹਾਂ ਗੱਲ ਤੇ ਹੈ ਹੁਣ ਤਾ ਤਾ ਦੋ ਦੇਂਦੇ ਰਓ, ਦੇਂਦੇ ਰਓ, ਦੇਂਦੇ ਰਓ ਤੇ ਇੱਕ ਵਾਰ 'ਚ ਠੀਕ ਆ ਬੰਦੇ ਦਾ
ਹਾਂ ਵਈ ਇੱਕ ਵਾਰ ਦੇ ਦੋ, ਪਰ ਜਦੋਂ ਇੱਥੇ ਜਦੋਂ ਤਾਂ ਬਾਰਿਸ਼ ਵਾਰਿਸ਼ ਹੁੰਦੀ ਏ ਨਾ ਜਿੰਨ ਦਿਨਾਂ 'ਚ, ਜੀਦਾਂ ਬਾਰਿਸ਼ ਦਾ ਦਿਨ ਹੈਗੇ ਨੇ ਲਾਈ ਆਂਦਾਏ ਨਾ ਰੇਨੀ ਸੀਜ਼ਨ, ਤੇ ਉਨ ਦਿਨਾਂ 'ਚ ਨੀ ਏ ਕੰਮ ਕਰਦਾ ਕਿਉਂਕਿ ਸੋਲਰ ਪੈਨਲ ਐ ਜਦੋਂ ਉਨੂੰ ਏ ਸੋਲਰ ਐਨਰਜੀ ਹਾਂ, ਜਦੋਂ ਉਨੂੰ ਸੋਲਰ ਐਨਰਜੀ ਨੀ ਮਿਲੇਗੀ ਸੰਨ ਤੋਂ ਤੇ ਉ ਸਟੋਰੇਜ ਨੀ ਫਿਰ ਉਦੀ ਹੁੰਦੀ, ਫਿਰ ਔਨ ਦਿਨਾਂ 'ਚ ਬਾਰਿਸ਼ਾਂ ਵਾਲੇ ਦਿਨਾਂ ਤੇ ਸਾਨੂੰ ਫੇਰ ਇਲੈਕਟ੍ਰੀਸਿਟੀ ਆਪਣੀ ਯੂਜ ਕਰਨੀ ਪੈਂਦੀ ਏ, ਤੇ ਫੇਰ ਬਾਕੀ ਤਾਂ ਜਦ ਜ ਜਦਾਂ ਹੁਨ ਸਰਦੀਆਂ ਏ ਸਰਦੀਆਂ ਚ ਮੋਸਟਲੀ ਕੀ ਹੁੰਦਾ ਏ, ਉ ਰੇਂਦਾ ਏਨਾ ਬੱਦਲ-ਬੱਦਲ ਰੇਂਦੇ ਨੇ, ਝਾੜ ਰੇਂਦਾ ਏ ਜਿਦਾ ਤੇ ਉਨ ਦਿਨਾਂ 'ਚ ਵੀ ਇੰਨਾ ਕੰਮ ਨੀ ਕਰ ਪਾਂਦਾ, ਕਿਉਂਕਿ ਠੰਡੀ ਠੰਡੀ ਧੁੱਪਾਂ ਆਂਦੀਆਂ ਵਿਚਕਾਰ ਜਦੋਂ ਬੋਤ ਠੰਡ ਹੁੰਦੀ ਏ ਉਨ ਦਿਨਾਂ 'ਚ ਫੇਰ ਏ ਕੰਮ ਨੀ ਕਰਦਾ ਸਾਡਾ, ਤੇ ਸਾਨੂੰ ਇਲੈਕਟ੍ਰੀਸਿਟੀ ਦੂਸਰੀ ਕਰਨੀ ਪੈਂਦੀ ਉਹਦੇ ਤੇ ਆਪਾਂ ਗੀਜ਼ਰ ਲਗਾਂਦੇ ਆ, ਉਹਦੇ ਤੇ ਫਿਰ ਆਪਾਂ ਰੂਮ ਹੀਟਰਸ ਲਗਾਂਦੇ ਆਂ।
ਇਹ ਚ ਮਤਲਬ ਇੱਕ ਗੱਲ ਪੁੱਛਣੀ ਸੀ। ਸੋਲਰ ਪੈਨਲ ਚ ਏਸੀ ਸੀ ਵਗੈਰਾ ਚੱਲ ਜਾਣਗੇ।
ਹਾਂ, ਹਾਂ ਬਸ ਉਹਦੀ ਔਈਔ ਨਾ ਉਹਦੀ ਸਟੋਰੇਜ ਓਨੀ ਹੋਣੀ ਚਾਹੀਦੀ ਕਿ ਉਹ ਸਭ ਕੁਛ ਚਲਾ ਦੇ।
ਅੱਛਾ ਮਤਲਬ, ਜਿੰਨੀ ਜ਼ਿਆਦਾ ਇਨਵੈਸਟਮੈਂਟ ਉਨਾ ਵੱਡਾ ਸੋਲਰ ਪੈਨਲ
ਬਿਲਕੁਲ-ਬਿਲਕੁਲ ਤੁਸੀਂ ਅਂ ਓਦਾਂ ਈ ਨਾ, ਥੋੜ੍ਹਾ ਜਿਹਾ ਸਰਚ ਕਰੀਓ ਇੰਟਰਨੈਟ ਤੇ ਤੁਹਾਨੂੰ ਥੋੜਾ ਜਿਹਾ ਐਸਟੀਮੇਟ ਮਿਲ ਜਾਏਗਾ ਕਿ ਕਿੰਨਾ ਤੁਸੀਂ ਲਗਾਓਗੇ ਤੇ ਉਹ ਕਿੰਨੀ ਸਟੋਰੇਜ ਕਰ ਸਕਦਾ। ਮੈਂ ਗਈ ਸੀ ਸਾਡੇ, ਸਾਡੇ ਇੱਕ ਰਿਲੇਟਿਵਸ ਨੇ ਉਹਨਾਂ ਨੇ ਲਗਾਇਆ ਹੋਇਆ।
ਅੱਛਾ।
ਹਾਂ ਲਗਾਇਆ ਹੋਇਆ ਉਹਨਾਂ ਨੇ, ਵਧੀਆ ਉਹਨਾਂ ਨੂੰ ਕਾਫੀ ਉਹਨਾਂ ਨੂੰ ਵੀ ਬੈਨੀਫਿਟਸ ਹੈਗੇ ਨੇ। ਬਸ ਐ ਵੇ ਕਿ ਵਨ ਟਾਈਮ ਇਨਵੈਸਟਮੈਂਟ ਐ ਇੱਕ ਵਾਰੀ ਲਗਾਉਣ ਤੇ ਪੈਸੇ ਲੱਗਦੇ ਐ। ਉਸ ਤੋਂ ਬਾਅਦ ਤੁਹਾਨੂੰ ਥੋੜਾ ਸੁੱਖ ਵੀ ਹੋ ਜਾਂਦਾ ਐ। ਲਾਈਟ ਤੋਂ
ਪਰ ਜਿਵੇਂ ਤੁਸੀਂ ਕਹਿ ਰਹੇ ਔ ਕਿ ਸਰਦੀਆਂ ਚ ਕੰਮ ਨ੍ਹੀਂ ਆਂਦਾ। ਇਟ ਮੀਨਸ ਇਹ ਕਿ ਫਿਰ ਪੰਜ-ਛੇ ਮਹੀਨੇ ਲਈ ਯੂਜੇ਼ਬਲ ਐ।
ਹਾਂ। ਵਿੱਚ-ਵਿਚ ਕਈ ਮਹੀਨੇ ਏਦਾਂ ਹੁੰਦੇ ਜੋ ਨਈਂ ਆਪਾਂ ਯੂਜ ਕਰ ਪਾਂਦੇ, ਜਿੱਦਾਂ ਬਰਸਾਤਾਂ ਲੱਗ ਜਾਂਦੀ ਐਂ। ਉਨ੍ਹਾਂ ਦਿਨਾਂ ਚ ਪ੍ਰੋਪਰਲੀ ਸਨ ਆਏਗਾ ਨੀ ਤੇ ਸਟੋਰ ਕਰੇਗਾ ਈ ਨੀ ਓਨੀ ਲਾਈਟ ਇੰਨੀ ਜਲਦੀ। ਹੈਨਾਂ।
ਚਲੋ ਇਹ ਵੀ ਠੀਕ ਐ ਫਿਰ ਦੇਖੋ ਨਾ ਤੁਹਾਨੂੰ ਵੀ ਪਤਾ ਸ ਬੋਲੋ-ਬੋਲੋ
ਓਹੀ ਕਹਿ ਰਹੀ ਆਂ, ਜਿੱਦਾਂ ਹੁਣ ਆਪਾਂ ਸਟ੍ਰਰੀਟ ਲਾਈਟਸ ਦੇਖਦੇ ਆਂ ਸੋਲਰ ਲਾਈਟਸ ਹੁੰਦੀਆਂ ਨਾ ਤੇ ਜਿਨ ਦੇ ਨਾਲ ਚ ਮਤਲਬ ਸੂਰਜ ਨਈਂ ਆਂਦਾ। ੳਨ ਦਿਨਾਂ ਚ ਉਹ ਲਾਈਟਾਂ ਜਲਦੀਆਂ ਵੀ ਨਈ ਕਿਉਕਿ ਉਹ ਵੀ ਸੋਲ ਸੋਲਰ ਐਨਰਜੀ ਨਾਲ ਹੁੰਦੀਆਂ ਚਾਰਜ। ਇਹੀ ਸੇਮ ਹਿਸਾਬ ਇਹ ਸਾਡੇ ਘਰ ਹੋ ਜਾਂਦਾ ਅਗਰ ਸਨ ਨ੍ਹੀਂ ਆਏਗਾ ਤੇ ਉਹ ਸਟੋਰੇਜ ਪ੍ਰੋਪਰ ਨਈਂ ਕਰ ਪਾਂਦਾ ਆਪਣੀ ਤੇ ਫੇਰ ਅਸੀਂ ਨਈਂ ਯੂਜ ਕਰ ਸਕਦੇ ਉਹਨੂੰ ਹਾਂ ਮਤਲਬ ਠੀਕ-ਠੀਕ ਐ ਯਾਰ।
ਕਿਉਂਕਿ ਵੇਖੋ ਨਾ। ਮੇਨ ਸਾਡਾ ਮੇਨ ਸਾਰਿਆਂ ਦਾ ਬਿੱਲ ਬਿਜਲੀ ਦਾ ਗਰਮੀਆਂ ਚ ਈ ਆਂਦਾ, ਕਿਉਕਿ ਏਸੀ ਵਗੈਰਾ ਚੱਲਦੇ ਆ।
ਹਂ
ਅਗਰ ਉਹ ਸੋਲਰ ਪੈਨਲ ਤਾਂ ਯੂਜੇਬਲ ਹੋਏਗਾ, ਤੇ ਬੜੀ ਵਧੀਆ ਗੱਲ ਐ।
ਹੋਰ।
ਅਸੀਹ ਲਾਈਫ ਹੋਏਗੀ ਮੇਰੇ ਖਿਆਲ ਨਾਲ ਪੰਜ-ਦਸ ਸਾਲਾਂ ਦੀ ਜਾਂ ਨਈ।
ਯਾਰ ਡਿਪੈਂਡ ਕਰਦਾ ਤੁਸੀਂ ਉਹਦੀ ਸਰਵਿਸ ਅੱਸੀ਼ ਤਰੀਕੇ ਨਾਲ ਕਰਾਂਦੇ ਰਹੋ ਤੇ ਚੱਲ ਵੀ ਜਾਏਗਾ।
ਮਤਲਬ ਫਿਰ ਇਨਵੈਸਟਮੈਂਟ ਵੀ ਮੋਟੀ ਚਾਈਦੀ ਐ।
ਇਨਵੈਸਟਮੈਂਟ ਮੋਟੀ, ਸਰਵਿਸ ਕਰਵਾਉਂਦੇ ਰਹੋ, ਰਿਮੇਨਟੇਨੈਂਸ ਚਾਰਜਿਸ ਨੇ। ਤੇ ਉਹ ਤੁਸੀਂ ਕਰਾਂਦੇ ਰਹੋਗੇ ਤੇ ਵਧੀਆ। ਨ੍ਹੀਂ ਤਾਂ ਫੇਰ
ਮੇਨਟੇਨੈਂਸ ਸਾਲ-ਸਾਲ ਦੇ ਬਾਅਦ ਹੁੰਦੀ ਹੋਗੀ ਸ਼ਾਇਦ।
ਹਾਂ, ਡਿਪੈਂਡ ਕਰਦੇ ਕਿ ਉਹ ਕਿੰਨਾ ਕਿੰਨੀ ਯੂਜਜ ਆ ਰੀ
ਅਰੇ ਯਾਰ ਯੂਸੇਸ ਤੁਹਾਨੂੰ ਪਤਾ ਈ ਐ ਗਰਮੀਆਂ ਚ ਬੜੀ ਹੁੰਦੀ ਵੈਸੇ ਇੰਨੀ ਹੈ ਨੀ ਸਾਡੇ ਇੱਥੇ ਕਿਉਂਕਿ ਤੁਹਾਨੂੰ ਪਤਾ ਤੇ ਹੈ ਮੈਂ ਕੱਲੇ ਰਹਿੰਦਾ। ਉਤੇ ਨਾਲ ਮੇਰਾ ਇੱਕ ਫਰੈਂਡ ਰਹਿੰਦਾ ਬਸ, ਆਪਾਂ ਦੋ ਹੀ ਬੰਦੇ ਆਂ। ਤੇ ਆਪਾਂ ਦੋਨੋਂ ਜੋਬ ਤੇ ਹੁੰਦੇ ਆਂ। ਪਰ ਇਹ ਹੁੰਦਾ ਕਿ ਮੇਨ ਸਾਡਾ ਇਹ ਹੈ ਕਿ ਲਾਈਟ ਬੜੀ ਜਾਂਦੀ ਹੈ ਨਾ, ਤੇ ਉਹਦੀ ਵਜੇ ਨਾਲ ਸਾਨੂੰ ਥੋੜਾ, ਜਦੋਂ ਲਾਈਟ ਆਉਂਦੀ ਹੈ ਤਾਂ ਵੀ ਉਹ ਅਹ ਤੁਹਾਨੂੰ ਪਤਾ ਹੀ ਆ ਲਾਈਟ ਫਲਕਚੁਏਟ ਹੁੰਦੀ ਰਹਿੰਦੀ ਹੈ, ਉੱਪਰ ਥੱਲੇ-ਉੱਪਰ ਥੱਲੇ ਤੇ ਬੰਦਾ ਫਿਰ ਸਹੀ ਤਰੀਕੇ ਨਾਲ ਸੋ ਵੀ ਨੀ ਪਾਉੰਦਾ ਦੇਖੋ ਨਾ, ਇਕ ਸੋਨਾ ਹੀ ਤੇ ਹੁੰਦਾ ਬੰਦੇ ਨੇ ਘਰ ਆ ਕੇ ਕੰਮ ਤੋਂ
ਸਹੀ ਗਲ ਐ
ਉਹ ਵੀ ਨਹੀਂ ਹੋਏਗਾ, ਤੇ ਫੇਰ ਉਹਦਾ ਇੱਕ ਫਾਇਦਾ ਹੋਏਗਾ ਕਿ ਲਾਈਟ ਇੱਕ ਸਾਬ ਦੀ ਆਏਗੀ ਦੁਪਹਿਰੇ।
ਉਹ ਤਾਂ ਹੈ, ਪਤਾ ਹੈ ਇਹਦੇ ਨਾਲ ਕੀ ਹੋ ਸਕਦੈ? ਇਹਦੇ ਨਾਲ ਨੀ ਅਹ ਇਹਦੇ ਨਾਲ ਨਾ ਪੋਲਿਊਸ਼ਨ ਵੀ ਨਹੀਂ ਹੁੰਦਾ, ਬੜੀ ਮਤਲਬ ਕਲੀਨ ਐਨਰਜੀ ਵੀ ਦਿੰਦੈ। ਜਿਹੜੀ ਸ ਇਲੈਕਟ੍ਰੀਸਿਟੀ ਹੈ, ਪ੍ਰੋਡਿਊਸ ਕਰਦੈ, ਸਟੋਰ ਕਰਦੈ ਨਾ, ਓਹ ਕਲੀਨ ਕਰਦੈ। ਐ ਰਾ ਐ ਸਹੀ ਰੈਂਦੈ। ਕੋਈ ਨਹੀਂ, ਤੁਸੀਂ ਦੇਖ ਲਿਓ। ਆਪਣਾ ਦੇਖੋ ਨਾ ਤੁਹਾਡੇ ਛੱਤ ਤੇ ਕਿੰਨਾ ਏਰੀਐ। ਕਿੰਨਾ ਮਤਲਬ ਕਿ ਤੁਸੀਂ, ਉਸ ਹਿਸਾਬ ਨਾਲ ਛੱਤ ਤੇ ਏਰੀਆ ਵੀ ਜ਼ਿਆਦਾ ਚਾਹੀਦਾ ਹੁੰਦੈ। ਓਕੇ, ਉਨੀ ਕੁ ਸਪੇਸ ਮਿਲੇ ਕਿਉਂਕਿ ਉਹ ਪੈਨਲਜ਼ ਵੱਡੇ-ਵੱਡੇ ਹੁੰਦੇ ਐ।
ਮੈਂ ਵੀ ਇਯੋ ਸੋਚ ਰਿਹਾ ਸੀ, ਮੈਂ ਕਿਹਾ ਯਾਰ ਤੁਹਾਡੇ ਤੋਂ ਪੁੱਛ ਲੈਂਦਾ, ਕਿਉੰਕਿ ਤੁਸੀਂ ਲਾਇਆ ਦਾ ਹੁਣ ਦੇਖੋ ਨਾ, ਕਿਸੇ ਤੋਂ ਰਾਏ ਲੈਣਾ ਜ਼ਰੂਰੀ ਹੁੰਦੈ। ਐਵੇਂ ਬੰਦਾ ਲੋਕਾਂ ਦੀ ਗੱਲਾਂ 'ਚ ਆ ਕੇ ਲੈ ਲੇ, ਤੇ ਫੇਰ ਉਹਨਾਂ ਦਾ ਕੀ ਭਰੋਸਾ, ਜਿਵੇਂ ਤੁਹਾਡੇ ਤੇ ਤੇ ਮੈਨੂੰ ਟਰਸਟ ਹੈਗਾ ਤਾਂਇਯੋਂ ਮੈਂ ਸੋਚਿਆ ਤੁਹਾਨੂੰ ਪੁੱਛ ਲੈਂਦਾ ਇੱਕ ਵਾਰ, ਤੁਸੀਂ, ਤੁਹਾਨੂੰ ਵੀ ਸਾਲ ਹੋ ਗ ਗਿਆ।
ਹਾਂ, ਉਹੀ ਨਾ। ਸਾਨੂੰ ਤੇ ਐਕਸਪੀਰੀਅੰਸ ਹੈ ਕਿ ਹੁਣ ਸਾ ਇੱਕ ਆਪਾਂ ਸਾਡੀ ਇੱਕ ਸਰਦੀਆਂ ਵੀ ਲੰਘ ਗੀ, ਇੱਕ ਗਰਮੀਆਂ ਵੀ ਲੰਘ ਗੀ ਏ। ਦੇ ਵਿੱਚ ਹੀ ਤੇ, ਸਾਨੂੰ ਦੋਨਾਂ 'ਚ ਜਿਆਦਾ ਐਕਸਪ ਪੀਰਨਸ ਹੋ ਗਿਆ ਕਿ ਸਾਨੂੰ ਸਰਦੀਆਂ ਔਰ ਗਰਮੀਆਂ ਚ' ਕਿੰਨਾ-ਕਿੰਨਾ ਇੰਨਾ ਬੈਨੀਫਿਟ ਹੋਇਆ, ਕਿ-ਕਿ ਕਿਹੜੇ ਡਰੋਬੈਕਸ ਵੀ ਸਾਨੂੰ ਦਿਖੇ ਨੇ, ਤੇ ਅਸੀਂ ਜੋ ਸੋਚਿਆ ਸੀ ਨਾ ਹਾਂ। ਪਰ ਐਈਓ ਨਾ ਫਿਰ ਜਿਹੜੇ, ਜਿਨੂੰ ਬਿਲਕੁਲ ਹੀ ਬਾਰਿਸ਼ਾਂ ਦੇ ਆਉਂਦੇ ਫਿਰ ਸਾਨੂੰ ਇਹ ਯੂਜ ਕਰਨਾ ਪੈਂਦੈ। ਫਿਰ ਸਾਨੂੰ ਉਹੀਓ ਬਿੱਲ ਦੇਣੇ ਪੈਂਦੇ, ਪੰਜ-ਪੰਜ, ਸੱਤ-ਸੱਤ ਹਜ਼ਾਰ ਦੇਣਾ ਹੀ ਪੈਂਦੈ। ਮੰਥਲੀ, ਬਾਰਿਸ਼ਾਂ ਵਗਾ ਅਗਰ ਆ ਜਾਨ ਤੇ।
ਅਰੇ ਉਹ ਤੇ ਦੇਣੇ ਪੈਂਦੇ, ਬਟ ਫੇਰ ਵੀ ਬੜੇ ਬੜਾ ਬਿੱਲ ਬਚਦਾ ਹੋਣਾ, ਏਦੀ ਵਜਾ ਨਾਲ
ਹਾਂ ਹਾਂ, ਕਈ ਮਹੀਨਿਆਂ ਦਾ ਬਚ ਵੀ ਜਾਂਦੈ, ਬਾਕੀ ਇਹਦੀ ਲਾਈਫ ਹੁੰਦੀ ਐ। ਲਾਈਫ ਹੁੰਦੀ ਐ ਜਿਆਦਾ, ਇਕ ਇੰਨੀ ਜਲਦੀ ਵੀ ਨਹੀਂ ਇਹ ਐਕਸਪਾਇਰ ਹੁੰਦੇ। ਏਦੀ ਲਾਈਫ ਹੁੰਦੀ ਐ, ਐਦੀ ਸਰਵਿਸ ਕਰਾਂਦੇ ਰਹੋ ਟਾਈਮ ਟੁ ਟਾਈਮ ਤੁਸੀਂ ਤੇ ਵਧੀਆ, ਤੁਹਾਡੇ ਵਰਗੇ ਸ਼ਹਿਰਾਂ 'ਚ ਤਾਂ ਬਹੁਤ ਵਧੀਆ ਐਈਓ ਚੀਜ਼। ਕਿਉਂਕਿ ਤੁਹਾਡੇ ਸ਼ਹਿਰ 'ਚ ਬਹੁਤ ਲਾਈਟ ਜਾਂਦੀ ਏ, ਮੈਂ ਵੀ ਹੁਣੇ ਪਿਛਲੇ ਹਫ਼ਤੇ ਗਈ ਹੋਈ ਸੀ, ਤੇ ਬਾਈ ਲਾਈਟ ਨੇ ਇੰਨਾ ਪਰੇਸ਼ਾਨ ਕੀਤਾ
ਤੇ ਤੁਸੀਂ ਇੱਕ ਹੋਰ ਚੀਜ਼ ਨੋਟਿਸ ਕੀਤੀ ਹੋਣੀ, ਕਿ ਮਤਲਬ ਲਾਈਟ ਫਲਕਚੁਏਟ ਵੀ ਬੜੀ ਕਰਦੀ ਏ।
ਸੇਮ ਏਹੀਓ ਗੱਲ ਕਰਨ ਲੱਗੀ ਸੀ, ਫਲਕਚੁਏਸ਼ਨ ਇੰਨੀ ਹੈ ਕਿ ਲਾਈਟ ਆ ਕੇ ਵੀ ਕੋਈ ਫਾਇਦਾ ਨੀਂ ਐ, ਉਹ ਬਾਰ-ਬਾਰ ਉੱਪਰ ਨੀਚੇ, ਉੱਪਰ ਨੀਚੇ। ਏਸੀ ਚੱਲ ਹੀ ਨੀ ਰਹੇ, ਇੰਨਾ ਗੁੰਮਾ, ਇੰਨੀ ਗਰਮੀ, ਬਾ ਮੇਥੋਂ ਖੜੀਆ ਹੀ ਨਹੀਂ ਗਿਆ ਉੱਥੇ, ਅਸੀ ਸੱਚ ਥੋੜੀ ਦੇ ਦੇਰ ਬਸ ਰਹੇ, ਫੇਰ ਆਪਾਂ ਚਲੇ ਗਏ ਅੱਗੇ ਕਿਧਰੇ ਘੁੰਮਣ। ਜ਼ਿਆਦਾ ਦੇਰ ਨੀਂ ਆਪਾਂ ਉੱਥੇ ਸਟੇਅ ਕਰ ਪਾਏ। ਜੋ ਲੋਕ ਉੱਥੇ ਰਹਿ ਰਹੇ ਨੇ, ਉਹ ਉਹਨਾਂ ਨੂੰ ਹੈਟਸ-ਔਫ, ਸੱਭ ਕਿੱਦਾਂ ਰਹਿ ਰਹੇ ਨੇ। ਪਰ ਸ ਮੈਂ ਯਾ ਅਸੀ ਲੌ
ਬੰਦਾ ਤਾਂ ਹੁਣ ਦੇਖੋ ਨਾ ਬੰਦੇ ਨੇ ਘਰ ਹੈ, ਤੇ ਘਰ 'ਚ ਤੇ ਰਹਿਣਾ ਪਏਗਾ ਹੀ। ਹੁਣ ਤੁਹਾਨੂੰ ਆਦਤ ਨੀ ਨਾ ਹੈਗੀ ਕਿਉਂਕਿ ਤੁਸੀਂ ਲਗਾਇਆ ਦਾ ਆਲਰੇਡੀ। ਤੁਹਾਡੇ ਉੱਥੇ ਲਾਈਟ ਇੰਨੀ ਜਾਂਦੀ ਨੀ ਹੋਣੀ।
ਬਿਲ ਜਾਂਦੀ ਐ ਇੱਥੇ ਪਤਾ ਹੀ ਨੀ ਲੱਗਦਾ ਲਾਈਟ ਕਦੋਂ ਗਈ ਕਦੋਂ ਆ ਗਈ। ਸੱਚ ਟੱਚ ਵੁਡ ਸਾਨੂੰ ਨੀ ਪਤਾ। ਹਾਂ, ਨਹੀਂ ਪਤਾ ਲੱਗਦਾ ਕਦੋਂ ਜਾ ਰਹੀ, ਕਦੋਂ ਆ ਰਹੀ ਐ। ਆਰਾਮ ਨਾਲ ਟਾਈਮ ਨਿਕਲ ਜਾਂਦਾ। ਉਹਨਾ ਨੂੰ ਵੀ ਕੁੱਛ ਲਗਾਉਣਾ ਪਏਗਾ ਯਾਰ ਉਹਨਾਂ ਦੀ ਲਾਈਟ ਫਲਕਚੂਏਟ ਹੋ ਰਹੀ ਹੈ ਨਾ। ਉਹਨਾਂ ਨੂੰ ਉਹਦਾ ਕੋਈ ਸਿਸਟਮ ਕਰਨਾ ਪਏਗਾ। ਕਿ ਉਹਨੂੰ ਸੈਟਲਮੈਂਟ ਹੋਏ ਉਹਦੀ, ਕਿਉਂਕਿ ਹ ਹਰ ਸਾਲ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਕੋਈ ਬਾਹਰੋਂ ਅਗਰ ਆਉਂਦਾ ਫੇਰ ਤਾ ਪ੍ਰੋਬਲਮ ਹੈ।
ਹਰ ਯਾਰ ਗਰਮੀ ਵੱਧੇ ਗੀ ਹੁਣ ਘੱਟ ਤੇ ਹੋਏਗੀ ਨੀ।
ਨਾ-ਨਾ, ਨਾ ਉਹ ਕਿੱਥੇ ਆ ਗਲੋਬਲ ਵਾਰਮਿੰਗ ਵੱਧ ਰਹੀ ਹੈ ਦਿਨ ਬ ਦਿਨ। ਘੱਟ ਕਿਥੇ ਰਹੀ ਏ। ਚਲੋ ਕੋਈ ਨੀ ਤੁਸੀਂ ਦੇਖਣਾ।
ਮੈਂ ਅਈਓ ਤੁਹਾਡੇ ਨਾਲ ਗੱਲ ਕਰਨੀ ਸੀ ਤੁਹਾਡਾ ਖੁਦ ਹੀ ਕੋਲ ਆ ਗਿਆ ਚੰਗੀ ਗੱਲ ਆ।
ਹਾਂ ਨਹੀਂ ਮੈਨੂੰ ਪਤਾ ਲੱਗ ਗਿਆ ਨਾ ਤੁਸੀਂ ਕੋਈ ਗੱਲ ਕਰਨੀ ਹੈ।
ਚਲੋ ਠੀਕ ਹੈ ਓਕੇ ਓ ਓ